ਹੈਲੋ।
ਭੈਣ ਜੀ ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ।
ਠੀਕ ਏ ਤੁਈ ਸੁਨਾਓ।
ਹਾਂਜੀ ਠੀਕ ਐ।
ਕੀ ਬਣਣਾ।
ਕੁਛ ਨੀ ਬਣਦਾ ਕੀ ਆ ਮੈਂ ਮੋਬਾਇਲ ਤੇ ਕੰਮ ਈ ਥੋੜਾ ਜਿਹਾ ਕਰਨੀ ਹਾਂ।
ਅੱਛਾ ਵੈਸੇ ਮੋਬੈਲ ਦਾ ਤੇ ਏਹ ਵੀ ਫਾਇਦਾ ਵੇ ਹਨਾ। ਕਮ ਜੇੜਾ ਹੋਏ ਓਹ ਕਰਲੋ। ਹਾ ਨਾ ਜਦੋਂ ਮਰਜ਼ੀ ਜਿੱਥੇ ਮਰਜ਼ੀ ਕਰ ਲਓ।
ਫੈਦਾ ਏ ਮੋਬੈਲ ਦਾ ਵੀ ਚਲੋ ਸਾਰਾ ਕੰਮ। ਹੁਣ ਮੋਬੈਲ ਤੇ ਹੀ ਕਰਨ ਡਿਆ ਪਏਨ ਲੋਕੀ।
ਹਾਂ ਸਾਰਾ ਮੋਬੈਲ ਕਿੱਥੇ ਪੈਲਾਂ ਅਹੀਂ ਓਹ ਚਿੱਟ ਅਹ। ਪਹਿਲੇ ਜਮਾਨੇ ਚ ਚਿੱਠੀਆਂ ਜਾਂਦਿਆ ਹੁੰਦੀਆਂ।
ਹਾਂਜੀ।
ਹੁਣ ਪਰਦੇਸ ਦੇ ਬੈਠੇ ਆਪਣੇ ਰਿਸ਼ਤੇਦਾਰਾਂ ਨਾਲ। ਫੋਨ ਤੇ ਗੱਲ ਕਰ ਲੈਂਦੇ ਇੰਨੇ ਦੂਰੋਂ ਹਨਾ।
ਹੁਣ ਤੇ ਬਹੁਤ ਕੰਮ ਸੌਖਾ ਹੋ ਗਿਆ ਏ ਅਗੇ ਮਹੀਨਾ-ਮਹੀਨਾ ਚ। ਚਿਠੀਆਂ ਓਡੀਕਦੇ ਰਹਿੰਦੇ ਹੁੰਦੇ ਸੀ ਹੁਣ ਮਿੰਟ। ਵਿਡਿਓ ਕਾਲ ਕਰਕੇ ਸਾਰਾ ਪਤਾ ਲੱਗ ਜਾਂਦਾ।
ਸਾਰਾ ਹੀ ਫੋ ਫੋਨਾਂ ਦਾ ਤੇ ਫਾਇਦਾ ਹੋ ਗਿਆ ਵੈਸੇ।
ਬੜਾ।
ਹਣਾ।
ਹੂੰ।
ਕੋਈ ਜਿੱਥੇ ਮਰਜੀ ਬੈਠਾ ਵਾ ਬਸ ਗੱਲ ਅਸੀਂ ਕਰ ਕਰ ਸਕਦੇ ਹਾ।
ਹਾਂਜੀ ਚਲੋ ਏਦਾਂ ਰਾਜੀ ਬਾਜ਼ੀ ਦਾ ਵੀ ਪਤਾ ਲੱਗ ਜਾਂਦਾ ਹੈ। ਫੋਨ ਤੇ ਕੋਈ ਕੰਮ ਹੋਏ ਓਹ ਵੀ। ਪੜ੍ਹਾਈ ਦਾ ਹੋਏ ਓਹ ਵੀ ਆਪਾਂ ਕਰ ਲੈਂਦੇ ਆ।
ਹਾਂ ਜੇੜਾ ਮਰਜ਼ੀ ਭਾਏ ਤੁਸੀਂ ਜੋ ਮਰਜ਼ੀ ਕੱਢ ਲੋ ਉਹ ਤੋਂ। ਸੂਟ ਦਾ ਸੀ ਦੇ ਅੋ ਵੇਖ ਲਓ ਅ ਸਬਜ਼ੀ ਕਿੱਦਾਂ ਰਹੀਂ ਦੀ ਹੋ, ਵੇਖ ਲਓ
ਹੂੰ, ਬੌਤ ਸਿੱਖਣ ਨੂੰ ਮਿਲਦਾ ਜੇ ਕੋਈ। ਬੰਦਾ ਸਿੱਖਣ ਵਾਲਾ ਹੋਏ ਨਾ ਫੋਨ ਤੋਂ ਬਹੁਤ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਨੇ।
ਹਾਂਜੀ-ਹਾਂਜੀ ਬਹੁਤ ਪਰ। ਪਰ ਜਿਹੜੇ ਵੱਡੇ ਇਹਨਾਂ ਨੂੰ ਆਪਾਂ ਬੱਚਿਆਂ ਨੂੰ ਛੋਟਿਆਂ ਨੂੰ ਪਹਿਲਾਂ ਈ ਫੋਨ ਦੇਂਦੇ ਓਹ ਤਾਂ ਨੁਕਸਾਨ।
ਹੂੰ, ਪਰ ਨਹੀਂ ਨੁਕਸਾਨ ਵੀ ਹੈਗਾ ਏ। ਜੇ ਕੋਈ ਫਾਇਦੇ ਵਾਲੀ ਚੀਜ਼ ਤੇ ਉਹਦਾ ਫ਼ਾਇਦਾ ਲਵੋ ਇਹ ਨੀ ਆਪਾਂ ਗੇਮਾਂ। ਖੇਡ ਲਈਏ ਆਹ ਕਰ ਲਈਏ ਉਹ ਕਰ ਲਈਏ। ਜਿਹੜੀ ਚੀਜ਼ ਦਾ ਸਾਨੂੰ ਫਾਇਦਾ ਮਿਲਣ ਡਿਆ ਫੋਨ ਤੋਂ ਆਪਾਂ ਉਹ ਕੰਮ ਕਰੀਏ।
ਸਹੀ ਕਿਐ ਫੈਦਾ ਤਾਂ ਮਿਲ ਰਿਐ ਪਰ ਕਈ ਲੋਕ ਫੈਦਾ ਨੀ ਨਾ ਚੁੱਕਦੇ। ਏਹਦੀ ਦੁਰਵਰਤੋਂ ਕਰਦੇ ਨੇ। ਫਾਇਦਾ ਨਈ ਚੁੱਕਦੇ ਹੈਗੇ ਲੋਕਾਂ ਦਾ ਨੁਕਸਾਨ ਕਰਦੇ ਨੇ ਤੇ ਆਪਣਾ ਵੀ।
ਬੱਚੇ ਨੀ ਨਾ ਫਾਇਦਾ ਚੁੱਕਦੇ ਬੱਚੇ ਤੇ ਸਿਰਫ ਗੇਮਾਂ ਖੇਡਲੋ। ਆ ਵਡੀਓ ਵੇਖ ਲੋ ਆਹ ਕੰਮ ਕਰਲੋ ਬਸ ਉਨ। ਏਹ ਥੋੜ੍ਹਾ ਆਖਣਾ ਬਈ ਪੜ੍ਹਾਈ ਕਰ ਲੀਏ ਫੋਨ ਤੋਂ ਅਸੀ, ਸਾਨੂੰ ਆਹ ਆ ਨੀ ਪਤਾ ਲੱਗਦਾ, ਅਹੀ ਆਹ ਕੱਢ ਕੇ ਵੇਖ ਲਈਏ। ਤੇ ਕਈ ਤੇ ਚਲੋ ਬ ਬੱਚੇ ਸਿਆਣੇ ਨੇ, ਉਹਨਾਂ ਨੂੰ ਸਮਝ ਉਹ ਕਰ ਲੈਂਦੇ ਨੇ, ਸਾਰਾ ਕੁਛ।
ਹਾਂਜੀ -ਹਾਂਜੀ, ਕਈ ਨੀ ਨਾ ਕਰਦੇ।
ਸਹੀ ਵੀ ਨਾ ਕਰਦੇ ਹੈਗੇ, ਕਰਨਾ ਆਏ ਵੀ ਤਾਂ ਵੀ ਅਣਗੇਲੀ ਕਰ ਛੱਡਦੇ ਨੇ ਨਾ।
ਏ ਵੀ ਗੱਲ ਹੈਗੀ ਐਂ, ਪਰ ਕੇ ਮਤਲਬ, ਫਾਇਦਾ ਇੱਕ ਚੀਜ਼ ਓਦੋਂ ਹੀ ਹੁੰਦਾ ਜਦੋ ਇਹਨੂੰ ਸੰਭਾਲ ਕੇ ਉਦਾ ਮਤਲਬ ਵਰਤੋਂ ਕਰੀਏ, ਪਰ ਜਦੋਂ ਅਹੀਂ ਓਹਦੀ ਜੈਦਾ ਵਰਤੋਂ ਕਰਦੇ ਆਂ
ਹੂੰ, ਏ ਵੇਂ ਨਾ ਬਈ ਚਲੋ ਜੇ ਚੀਜ਼ ਬਣੀ ਐ ਵਰਤਣ ਵਾਸਤੇ ਚਲੋ ਉਨੂੰ ਲਿਮਟ ਦੇ ਵਿੱਚ ਰੱਖ ਕੇ ਵਰਤੋ ਨਾ।
ਹਾਂ।
ਮੋਬੈਲ ਐ ਚਲੋ ਵੇਖੋ ਵੀ ਏ ਨੀ ਬੀ ਗੇਮਾਂ ਵੀ ਖੇਡੋ ਪਰ ਲਿਮਿਟ ਚ ਰੈ ਕੇ ਵਰਤੋ ਕੋਈ ਅਪਣਾ-ਅਪਣਾ ਪੜ੍ਹਾਈ ਦਾ ਕੋਈ ਫੈਦੇ ਦਾ। ਕਈ ਔਣ ਲੈਣ ਕੰਮ ਵੀ ਨਿਕਲੇ ਨੇ ਬੰਦਾ ਓਈ ਕਰ ਲੈਂਦਾ। ਫੈਦਾ ਤੇ ਬੋਤ ਐ ਫੋਨ ਦਾ।
ਹਾਂਜੀ-ਹਾਂਜੀ, ਫੈਦਾ ਬੌਤ ਐ।
ਹੂੰ-ਹੂੰ।
ਪਰ ਏ ਆ ਪੀ ਜਦੋਂ ਏ ਜੈਦਾ ਵਰਤੋਂ ਕਰਦੇ ਆਂ। ਤੇ ਸੇਤ ਤੇ ਵੀ ਮਤਲਬ ਹੁੰਦਾ ਅਸਰ ਪੈਂਦਾ ਵਾ। ਕਦੇ ਸਾਡੀ ਨਿਗਾਹ ਖ਼ਰਾਬ ਹੋ ਜਾਂਦੀ ਏ, ਕਦੇ ਸਿਰ ਪੀੜ ਹੁੰਦਾ ਏ, ਜੋ ਵਰਤੋਂ ਕਰਦੇ ਨਾ ਓਨਾ ਮਨ ਵਿੱਚ ਏਦਾਂ ਰੈੰਦੈ।
ਓਹ ਤੇ ਫੇਰ ਸਾਡਾ ਹੋਣਾ ਹੀ ਐ ਜਦੋਂ ਅਪਾਂ ਸ ਦਿਨ-ਰਾਤ ਅਪਾਂ ਫੋਨ ਚੀ ਵੜੇ ਰਾਂਗੇ। ਫਿਰ ਓਹ ਦਿਮਾਗ ਤੇ ਵੀ ਅਸਰ ਅ ਪੈ ਜਾਣਾ ਵਾ ਤੇ ਆ ਨਿਗਾ ਤੇ ਵੀ ਪੈ ਜਾਣਾ। ਹੈਨਾ, ਏਦਾਂ ਕਰਕੇ ਆ ਵੀ ਥੋੜ੍ਹਾ ਹਿਸਾਬ ਨਾਲ ਵਰਤੋਂ ਕਰਨੀ ਚਾਈਦੀ ਏ ਜੇੜਾ ਸਾਨੂੰ ਨੁਕਸਾਨ ਨਾ ਹੋਏ। ਜੇੜੀ ਚੀਜ਼ ਦਾ ਨੁਕਸਾਨ ਨ ਨਾ ਹੋਏ। ਸੈਨੂੰ ਓਹ ਕੰਮ ਕਰਨਾ ਚਾਈਦੈ ਏ ਲਗਾਤਾਰ ਆਪਾਂ ਫੋਨ ਹੀ ਵੇਖੀ ਜਾਵਾਂਗੇ। ਇੱਕ ਪਾਸੇ ਚਾਰਜ ਲਾ ਲਾਂਗੇ।
ਏਵੀ ਗਲ ਗ਼ਲਤ ਐ ਜੇ ਅਹੀਂ ਚਾਰਜ ਲਾ ਕੇ ਫੋਨ ਵੇਹਨੇ ਆ ਨਾ। ਤੇ ਓ ਫ ਫਟਣ ਦਾ ਵੀ ਖਤਰਾ
ੳ ਤੇ ਨੁਕਸਾਨ ਈ ਐ ਫੇਰ ਸਾਡਾ, ਤੇ ਫਿਰ ਜੈਦਾ ਚਿਰ ਤੱਕ ਆਪਾਂ ਫੋਨ ਵੀ ਨੀ ਨਾ ਚਲਾ ਸਕਦੇ, ਜੇ ਫੋਨ ਵੀ ਫਿਰ ਗਰਮ ਹੋ ਜਾਂਦੇ ਨੇ। ਇਨਾਂ, ਚਲੋ ਇਨਾਂ ਨੂੰ ਵੀ ਰੈਸਟ ਮਿਲ ਈ ਜਾਏਗੀ ਥੋੜ੍ਹੀ ਜੀ ਉਨਾ ਨੂੰ ਵੀ।
ਹਾਂਜੀ, ਏ ਨਵੇ ਵਿਆਏ ਹੇ ਵੀ ਗਰਮੀ ਬੜੀ ਫੋਨ ਤੇ ਜੈਦਾ ਚਲੋਣੇ ਨੀ ਚਾਈਦੇ।
ਗਰਮ ਹੋ ਜਾਂ
ਗਰਮ ਹੋ ਜਾਂਦੇ ਏ ਹਾਂਜੀ, ਓ ਫੇਰ ਫਟਣ ਦਾ ਵੀ ਖ਼ਤਰਾ ਵੱਧ ਜਾਂਦਾ ਨਾ।
ਹੂੰ, ਚਲੋ ਪੜ੍ਹਾਈ ਦੇ ਆਸਤੇ ਤੇ ਬੌਤ ਵਧੀਆ ਹੈਗਾ ਏ ਫੋਨ।
ਹਾਂ, ਪੜ੍ਹਾਈ ਲੀ ਹੀ, ਹਰ ਇੱਕ ਕੰਮ ਲਈ ਵਧੀਆ ਵਾ, ਤੁਸੀਂ ਕੋਝ ਵੀ ਫੋਨ ਤੋਂ ਕਰ ਸਕਦੇ ਔ ਬਸ ਏਹ ਆ ਪੀ ਫੈਦਾ ਉਨਾਂ ਜਾ ਖ ਹੋਣਾ ਜਿਨਾਂ ਚਿਰ ਸਹੀ ਸੰਭਾਲ ਕਰੋਗੇ, ਸਹੀ ਵਰਤੋਂ ਕਰੋਗੇ। ਜਿੱਦਾਂ ਤੁਹੀਂ ਕਰਨੀ ਸ਼ੁਰੂ ਕਰਤੀ ਗ਼ਲਤ ਵਰਤੋਂ ਤੇ ਓਦਾ ਨੁਕਸਾਨ ਹੀ ਐ।
ਹੂੰ, ਓਹੀ ਨਾ। ਈ ਇਦਾ ਫੈਦਾ ਵੀ ਐ ਨੁਕਸਾਨ ਵੀ ਐ ਚਲੋ ਹਾਨੂੰ ਸਈ ਇਸਤੇਮਾਲ ਕਰਨਾ ਚਾਈਦਾ ਨਾ। ਜਿਦੇ ਵਿੱਚ ਹਾਡਾ ਫੈਦਾ ਹੋਏ।
ਜਿਵੇਂ ਆਈ ਪਿਛਲੀ ਵਾਰ ਔਨਲਾਈਨ ਕਲਾਸਾਂ ਲੱਗੀਆਂ ਫੋਨਾਂ
ਫੋਨਾਂ ਕਰਕੇ ਤੇ ਲੋਕੀ ਰੋਟੀ ਭੁੱਲ ਜਾਂਦੇ ਨੇ ਕਈ ਖਾ ਦੇ ਨਾਲ ਖਾਧੀ ਫੋਨ 'ਚ ਈ ਵੜੇ ਰੈਂਦੇ ਨੇ।
ਨਈ-ਨਈ ਏ ਕੀ ਕੈੰਦੇ ਨੇ ਆ ਪਿਛਲੀ ਵਾਰ ਜਿਵੇਂ ਹੜ੍ਹ ਆਇਆ ਹੀ। ਤੇ ਔਨਲਾਈਨ ਕਲਾਸਾਂ ਲਈ ਫੋਨ ਦੇ ਕਰਕੇ ਲੱਗੀਆਂ ਹੀ।
ਹਾਂ ਓਦੋਂ ਵੀ 'ਚ ਆ। ਔਨਲਾਈਨ ਲੱਗੇ ਕਲਾਸਾਂ ਲੱਗੀਆਂ ਲੋਕਡਾਊਨ ਲੱਗ ਗਿਆ ਤਾਂ ਵੀ ਔਨਲਾਈਨ ਕਲਾਸਾਂ ਲੱਗ ਗੀਆਂ ਓਦਾਂ ਦਾ ਥੋੜਾ ਜਾ ਬੱਚਿਆਂ ਦਾ ਨਾ ਫੋਨ ਵੱਲ ਜੈਦਾ ਧਿਆਨ ਹੋ ਗਿਆ ਆ।
ਹਾਂਜੀ ਪੈਲਾਂ ਤਾਂ ਨੀ ਈ ਮਤਲਬ ਹੁਣ ਬਾਰ ਜਦੋਂ ਜੈਦਾ ਫੋਨ ਦੇ ਦੀਏ ਹੇਟਾ ਵੀ ਨੀ ਜਾਂਦੇ। ਫੋਨ ਚ' ਰੈੰਦੇ ਖੇਡਾਂ ਵੀ ਚਾਈਦੈ ਬਾਰ
ਜੈਦਾ ਬੱਚੇ ਫੋਨ ਫੜ ਡੈ ਪਏ ਨੇ। ਨਈ ਤਾਂ ਪੈਲਾਂ ਬੱਚੇ ਇਨਾ ਫੋਨ ਨਈ ਫੜਦੇ ਹੁੰਦੇ। ਮਤਲਬ ਨਾਲ ਫੜਨਾ
ਹਾਂਜੀ
ਹੁਣ ਤਾਂ ਬੋਤ ਜਾਦਾ ਮਤਲਬ ਇੱਕ ਮਿੰਟ ਨਈ ਫੋਨ ਇੱਥੇ ਪਿਆ ਵਾ ਫਟਾਫਟ ਫੜ ਲੈਣਾ ਵੀ ਸਾਡੇ ਹੱਥ 'ਚ ਫੋਨ ਆ ਜੇ।
ਆ ਫੋਨ ਆ ਜੇ ਫਿਰ ਲੜਦੇ
ਹੂੰ
ਏ ਵੀ ਹਾਂਜੀ ਏ ਵੀ ਗੱਲ
ਚਲੋ ਸੁਖ ਵੀ ਬੜਾ ਇਦਾ ਨਾਲੋਂ ਨਾਲੇ ਰਿਸ਼ ਰਿਸ਼ਤੇਦਾਰੀ ਤੇ ਭੈਣ ਭਰਾਵਾਂ ਦਾ ਹਾਲ ਚਾਲ ਭਾਵੇਂ ਦਿਨ 'ਚ ਦੋ ਵਾਰੀ ਪੁੱਛ ਦੋ ਤਿੰਨ ਵਾਰੀ ਪੁੱਛ ਲੋ।
ਜਿੰਨੀ ਮਰਜ਼ੀ ਵਾਰ ਪੁੱਛ ਲੋ।
ਨਈ ਤੇ ਪੈਲਾਂ ਦਾ ਏ ਸੀ ਵੀ ਕਦੀ ਕਿਹੇ ਨੇ ਆਉਣਾ। ਫਿਰ ਪਤਾ ਲੱਗਣਾ ਹੁਣ ਤੇ ਰਿਸ਼ਤੇਦਾਰ ਵੀ ਆਉਣਾ ਹੋਏ ਤੇ ਝੱਟ ਪਤਾ ਲੱਗ ਜਾਂਦਾ ਵੀ ਅੱਜ ਸਾਡੇ ਰਿਸ਼ਤੇਦਾਰ ਨੇ ਆਉਣਾ ਹਨਾ। ਪੈਲਾਂ ਏਦਾਂ ਘਰ ਈ ਆ ਜਾਣਾ ਫਿਰ ਈ ਪਤਾ ਲੱਗਣਾ।
ਹੂੰ ਪਰ ਫੋਨ ਦੇ ਨਾਲ ਏ ਵੀ ਹਨਾ ਵੀ ਅੱਜ ਕੱਲ ਦੇ ਜੇੜੇ ਅ ਹੈਗੇ ਨੇ ਬ ਜੇ ਓ ਗਲਤ ਇਸਤੇਮਾਲ ਕਰਦੇ।
ਹਾਂ ਲੋਕ ਕਈ ਗ਼ਲਤ ਇਸਤੇਮਾਲ ਕਰਨ ਦਏ ਆ ਇਦਾ
ਹਾਂਜੀ
ਹੂੰ
ਜਿਵੇਂ ਨਕਲੀ ਵੀਡੀਓ ਬਣਾਤੀ ਅ ਘਰ ਵਿੱਚ ਬਣਾਤੀ ਨਕਲੀ ਵੀਡੀਓ ਇ ਨਈ ਕਰਨਾ ਚਾਈਦਾ ਹਨਾ।
ਬੋਤ ਕਈ ਵਿੱਚ ਦਏ ਨੇ ਗਲਤ ਵੀਡੀਓ ਬਣਾ ਲੈਂਦੇ ਨੇ ਏਦਾਂ ਗਲਤ ਫੋਨ ਲਾ ਦਿੰਦੇ ਨੇ ਕਿਹੇ ਨੂੰ ਏ ਉਨਾਂ ਵਾਸਤੇ ਮਾੜੀ ਗੱਲ ਆ ਨਾ।
ਹਾਂਜੀ ਰੋਟ ਵੀ ਕਰਦੇ ਨੇ।
ਹੂੰ
ਹੋਰ ਦੱਸੋ।
ਕਾ ਆਈਡੀਆਂ ਲਾਈਆਂ ਹੁੰਦੀਆਂ ਨੇ। ਝੱਟ ਪਤਾ ਲੱਗ ਜਾਂਦੈ।
ਆ, ਲੋਕਾਂ ਨੇ ਗਲਤ ਆਈਡੀਆਂ ਵੀ ਬਨਾਈਆਂ ਹੁੰਦੀਆਂ ਕਈਆਂ ਨੂੰ ਫਰੋਡ ਕਰਦੇ ਹੁੰਦੇ, ਆਂਜੀ। ਗੱਲ ਆਈ ਪਰ ਕੈ ਸਕਦੇ ਨਾ ਬੀ ਦੋਵੇਂ ਦੇ ਨੁਕਸਾਨ ਵੀ ਹੈਗਾ ਵਾ ਤੇ ਫ਼ੈਦੇ ਵੀ ਹੈਗੇ।
ਹਾਂ, ਫੈਦਾ ਵੀ ਹੈਗਾ ਤੇ ਨੁਕਸਾਨ ਨੀ ਐ ਏ ਐ ਵੀ ਥੋੜਾ ਬੱਚਿਆਂ ਤੇ ਇਨਾਂ ਨਾ ਮਾੜਾ ਅਸਰ ਪੈਂਦਾ ਵਾ ਹੋਰ ਤੇ ਚਲੋ ਕੋਈ ਗੱਲ ਨੀ।
ਹਾਂਜੀ, ਹੋਰ ਤੇ ਨੀ ਹੇਗਾ ਕੋਈ ਪਰ ਬਾਰ ਨੀ ਖੇਡਦੇ ਜਾ ਕੇ ਗੱਲ ਕੋਈ ਔਂਦਾ ਰੈਨਾ ਗੱਲ ਨੀ ਕਰਦੇ ਫੋਨ ਚ ਬੜੇ ਰੈਂਦੇ ਨੇ।
ਨਾ ਹੁਣ ਤੇ ਕਿਹੇ ਦੇ ਘਰ ਕੋਈ ਪ੍ਰੋਣਾ ਚੱਲ ਜੇ ਆਜੇ। ਘਰਦੇਆਂ ਨੇ ਵੀ ਆਪਣੇ ਵੱਖੋ ਵੱਖ ਫੋਨਾਂ ਤੇ ਲੱਗੇ ਹੋਣਾ ਵਾ ਤੇ ਜੇੜੇ ਪ੍ਰੋਣੇ ਆਂਦੇ ਓ ਵੀ ਆਪਣੇ ਫੋਨਾਂ ਦੇ ਵਿੱਚ ਵੜੇ ਹੁੰਦੇ ਨੇ‌। ਕੋਈ ਕਿਹੇ ਨੂੰ ਦੁੱਖ ਸੁੱਖ ਨੀ ਪੁੱਛਦਾ ਕੋਈ ਕੁਛ ਨੀ। ਮੋਹ, ਪਿਆਰ ਈ ਫੋਨਾ ਨੇ ਇੱਕ ਸਾਬ ਦਾ ਨਾ ਮਕਾ ਲਿਆ ਵ ਭੈਣ ਭਰਾਵਾਂ ਚ।
ਆਜੀ ਹਾਜੀ ਵ ਜਿੰਨੇ ਜੀ ੳਨੇ
ਓਨੇ ਫੋਣ, ਖਰਚੇ ਵੀ ਤੇ ਓਨੇ ਵੱਧਦੇ ਨੇ।
ਹਾਂਜੀ।
ਹੁੰ ਪੈਲਾਂ ਵਾਲਾ ਮੋਅ ਪਿਆਰ ਵੀ ਨੀ ਨਾ ਭੈਣਾਂ ਭਰਾਵਾਂ ਚ ਰੈ ਗਿਆ ਫੋਨਾਂ ਨਾਲ ਈ ਜਿਆਦਾ ਹੋ ਗਿਆ ਲੋਕਾਂ ਦਾ ਹੁਣ।
ਤਾਂ ਫੋਨ
ਹਮ
ਨਾ ਦੇ ਬਿਨਾਂ ਹੁਣ ਇੱਕ ਮਿੰਟ ਨੀ ਸਰਦਾ।
ਆ ਅਗਰ ਬੁਰਕੀ ਮੂੰਹ ਚ ਪਾਣੀ ਤੇ ਫੋਨ ਅੱਗੇ ਰੱਖਿਆ ਹੁੰਦਾ।
ਕਾਂਗੀ ਏ ਗੱਲ ਤੇ ਗਲਤ ਐ ਵੈ ਫੈਦੇ ਵੀ ਹੈਗੇ ਪਰ ਫੈਦੇ ਲੈਣੇ
ਹੁੰ, ਓ ਲੈਣਾ ਤੇ ਚਾਈਦਾ ਚਲੋ। ਸਿਆਣੇ ਨ
ਕਈ ਲੇੰਦੇ ਵੀ ਨੇ।
ਲੈਂਦੇ ਨੇ ਕਈ ਬੌਤ ਫੈਦਾ ਲੈਣ ਡਏ ਫੋਨਾਂ ਦਾ ਬੌਤ ਦੂਰ ਤੱਕ ਪੌਂਚ ਹੋ ਗੀ ਉਨਾਂ ਦੀ।
ਬੱਚੇ ਵੀ ਲੈ ਸਕਦੇ ਪਰ ਬੱਚੇ ਨੀ ਲੈ ਰੇ ਕਈ ਲੇੰਦੇ ਨੇ। ਵੇਖੀ ਜਾਣਗੇ ਓ ਕੋਈ ਇੰਸਟਰਾਗ੍ਰਾਮ, ਕੋਈ ਕੋਝ। ਕੰਮ ਵਾਲੀਆਂ ਚੀਜਾਂ ਵੀ ਵੇਖਣ।
ਫੋਨਾਂ ਤੋ ਤਾ ਬੌਤ ਸਿੱਖਣਾ ਮਿਲ ਡਿਆ ਜੇ ਕੋਈ ਸਿੱਖਣ ਵਾਲਾ ਹੋਏ ਤੇ।
ਹਾਂਗੀ ਸਿੱਖਾ ਸਿੱਖਣਾ ਤਾ ਬੋਲਦੇ ਓਤੇ ਹਲ ਏਕ ਅਧਿਆਪਕ ਹੈਗਾ ਏ ਫ਼ੋਨ ਤੇ ਜੋ ਮਰਜੀ ਪੜ੍ਹੋ।
ਕੋਰਸ ਹੋ ਜਾਂਦੇ ਨੇ ਫੋਨਾਂ ਦੇ ਕੋਈ ਏਡੀ ਗੱਲ ਨੀ ਹੇਗੀ। ਵਧੀਆ ਏ, ਚਲੋ ਆਪੋ ਆਪਨੀ ਸੋਚ ਹੁੰਦੀ ਐ ਨਾ।
ਹਾਂ, ਅਪ
ਵੀ ਏਨੂੰ ਆਪਾਂ ਸਈ ਦਾ ਇਸਤੇਮਾਲ ਕਰਨੈ ਜਾਂ ਏਦਾ ਅਹੀ ਵਧੀ ਮਾੜਾ ਕਰਨਾ।
ਜੀ, ਹਾਂਜੀ ਆਪੋ ਆਪਣਾ ਦਿਮਾਗ
ਹਨਾ, ਆਪੋ ਆਪਨਾ ਦਿਮਾਗ ਐ।
ਚਲੋ।
ਕੀ ਕਰਨਾ ਹੋਰ ਤੇ ਅਹੀਂ ਕੁੱਸ਼ ਕੈ ਨੀ ਸਕਦੇ। ਹਨਾ, ਬਾਕੀ ਬੰਦੇ ਸਿਆਣੇ ਦੇ ਉਹਨਾਂ ਨੂੰ ਪਤਾ ਹੁੰਦਾ ਘਰੋਂ ਜਾਣ ਕੇ ਵੀ ਇਹ ਚੀਜਾਂ ਕਰਦੇ
ਹਾਂ, ਇਹ ਤੇ ਗੱਲ ਹੈਗੀ ਏ
ਇਹ ਵੀ ਗੱਲ ਹੈਗੀ ਏ, ਹੋਰ ਤਾਂ ਹੀ ਕੁੱਝ ਕਹਿ ਨੀ ਸਕਦੇ ਤੇ
ਹਾਂਜੀ -ਹਾਂਜੀ, ਹੋਰ ਸੁਣਾਓ, ਠੀਕ ਠਾਕ, ਚਲੋ ਠੀਕ ਹੈ ਫਿਰ ਕਰਾਂਗੇ ਕਾਲ
ਹਾਂਜੀ ਠੀਕ ਹੈ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ